ਹੈਲੋ
ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਕਿਵੇਂ ਹੋ
ਕਿਵੇਂ ਹੋ
ਠੀਕ ਸੁਣਾਓ?
ਵਧੀਆ ਜੀ ਇਕਦਮ ਤੁਸੀਂ ਸੁਣਾਓ ਬਸ? ਮੈਂ ਜੀ, ਅੰਬਾਲਾ ਰਹਿੰਦਾ।
ਅੱਛਾ ਤੁਹਾਡਾ ਨਾਮ?
ਮੇਰਾ ਨਾਂ ਹੈਗਾ ਜੀ ਅਰੁਣ।
ਮੈਂ ਤੁਹਾਨੂੰ ਸ਼ਹਿਲ ਨਾਲ ਪਹਿਲੇ ਵੀ ਗੱਲ ਕੀਤੀ ਹੈ
ਹਮ ਪਤਾ ਨਹੀਂ
ਕੱਲ ਕੀਤੀ ਸੇਅਰ ਮੈਂ ਕੱਲ, ਕੱਲ ਸਵੇਰੇ ਕੀਤੀ ਸੇਅਰ ਮੈਂ
ਪਤਾ ਨਹੀਂ ਮੈਂ ਗੱਲ ਕੀਤੀ ਹੈ ਨਹੀਂ
ਅੱਛਾ
ਹੋਰ ਦੱਸੋ
ਦੱਸੋ ਤੁਸੀਂ ਕੀ ਕੀ ਖਾਧਾ ਅੱਜ
ਹੁਣ ਤਾਂ ਖਾਂਦਾ ਨੀ ਕੁਛ ਹੁਣੇ ਜਾਏਗੇ ਬਾਹਰ ਫਿਰ ਖਾ ਕੇ ਆਣਾ
ਅੱਛਾ ਤੇ ਘੁੰਮਣ ਫਿਰਨ ਜਾਣਾ
ਘੁੰਮਣ ਫਿਰਨ ਬਸ ਸ਼ਾਮ ਨੂੰ ਨਹਾ ਧੋ ਕੇ ਆਪਣਾ ਇੱਕ ਅੱਧੀ ਗੇੜੀ ਮਾਰ ਕੇ ਵਾਪਸੀ ਘਰ
ਅੱਛਾ ਗੇੜੀ ਗੂੜੀ ਕਿੱਥੇ ਮਾਰੋਗੇ?
ਹਾਂਜੀ।
ਗੇੜੀ ਗੁੜੀ ਮਾਰਨ ਕਿੱਧਰ ਜਾਓਗੇ?
ਗੇੜੀ ਗੂੜੀ ਬਸ ਟਾਊਨ ਚ ਹੋ ਗਈ। ਉੱਧਰ ਹੋ ਗਈ ਆਪਣਾ ਦੋ ਤਿੰਨ ਜਗਾ ਮਾਰ ਗਈ ਗੇੜੀ ਵਾਪਸੀ। ਹੋਰ ਦੱਸੋ ਹੋਬਿਜ਼ ਕੀ ਹੈ ਤੁਹਾਡੀ?
ਮੈਨੂੰ ਜੀ ਬਸ। ਮੈਨੂੰ ਜ਼ਿਆਦਾਤਰ ਜੀ ਟ੍ਰੇਨਿੰਗ ਕਰਨੀ ਪਸੰਦ ਹੈ। ਵਰਜਿਸ਼ ਵਰਜਿਸ਼ ਵਗੈਰਾ ਵਰਜਿਸ਼ ਹਾਂਜੀ ਵਰਜਿਸ਼ ਕਰਨੀ ਪਸੰਦ।
ਅੱਛਾ, ਮਤਲਬ ਕਿ ਹਿੱਟ ਫਿੱਟ ਰਹਿਣਾ ਚਾਹੁੰਦੇ ਹੋ।
ਹਾਂਜੀ, ਹਾਂਜੀ, ਹਾਂਜੀ ਤੁਹਾਡਾ ਕੋਈ ਤੁਸੀਂ ਹੋਣਾ ਚਾਹੁੰਦੇ ਹੋ ਫਿਟ?
ਕਰਨਾ ਤਾਂ ਚਾਹੁੰਦਾ ਮੈਂ, ਹਰ ਵਾਰ ਸੋਚਦਾ ਜਿੰਮ ਜੋਇਨ ਕਰਾਂ ਜਿੰਮ ਜਇਨ ਕਰਾਂ। ਹਰ ਵਾਰ ਰਹਿ ਜਾਂਦਾ ਮੈਂ ਇੱਕ ਵਾਰੀ ਗਿਆ ਵੀ ਮੈਂ।
ਕਰਕੇ ਛਡ ਹੋ ਜਾਂਦਾ।
ਇੱਕ ਵਾਰ ਗਿਆ ਮੈਂ ਪਹਿਲਾਂ ਹੀ ਮਹੀਨੇ ਦੀ ਫੀਸ ਦੇ ਦਿੱਤੀ ਮੈਂ। ਗਿਆ ਹੀ ਨਹੀਂ ਮੈਂ ਦੋ ਤਿੰਨ ਦਿਨ ਗਿਆ ਫੇਰ ਉਹ ਮਹੀਨੇ ਦੀ ਫੀਸ ਵੀ ਖ਼ਰਾਬ ਗਈ। ਹਾਂਜੀ ਨਾ ਨਾ ਮਨ ਨੀ ਲੱਗਿਆ। ਦੋ ਦਿਨ ਗਿਆ ਤੀਜੇ ਦਿਨ ਹੱਡ ਪੈਰ ਦੁੱਖਣ ਲੱਗ ਪਏ ਫਿਰ ਮੈਂ ਗਿਆ ਈ ਨਹੀਂ।
ਅੱਛਾ, ਅੱਛਾ ਮੈਨੂੰ ਤਿੰਨ ਸਾਲ ਹੋ ਗਏ ਰੋਜ਼ ਲਗਾਤਾਰ ਜਾਂਦੇ।
ਬੋਡੀ ਬਾਡੀ ਤਾਂ ਫਿਰ ਬਣ ਗਈ ਹੋਣੀ ਆ ਤੁਹਾਡੀ?
ਹਾਂ ਹਾਂ ਬਣੀ ਦੀ ਹੈ ਥੋੜ੍ਹੀ ਜਿਹੀ।
ਇਹ ਥੋੜ੍ਹੀ ਜਿਹੀ ਆ ਪੂਰੀ?
ਮਤਲਬ ਥੋੜ੍ਹੀ ਜਿਹੀ ਹੈਗੀ ਆ ਇੰਨੀ ਵੀ ਨੀ ਬਣੀ।
ਪੂਰੀ ਕਿੰਨੀ ਬਣ ਜਾ ਕਿੰਨੇ ਸਾਲ ਚ ਬਣ ਜਾਂਦੀ ਹੈ?
ਛੇ ਸੱਤ ਮਹੀਨਿਆਂ ਚ ਤਾਂ ਬਣ ਹੀ ਜਾਂਦੀ ਲਗਾਤਾਰ ਲਓ।
ਤਾਂ ਤੁਸੀਂ ਫਿਰ ਤਿੰਨ ਸਾਲ ਤੋਂ ਲਗਾਤਾਰ ਕਰ ਰਹੇ ਹੋ ਫਿਰ ਕਿਵੇਂ ਨਹੀਂ ਬਣੀ?
ਅਭਿਮਾਨੀ ਨਾ ਕਰਨਾ।
ਹਾਂਜੀ?
ਮੈਂ ਕਿਹਾ, ਅਭਿਮਾਨੀ ਨਾ ਕਰਨਾ। ਹੈਗੀ ਆ ਮਤਲਬ ਹੈਗੇ ਸਾਢੇ ਪੰਦਰਾਂ ਸੋਲਾਂ ਇੰਚ ਦਾ ਡੋਰਾ ਹੈਗਾ।
ਅੱਛਾ ਅਠਾਰਾਂ ਇੰਚ ਦਾ ਨਹੀਂ ਕਰਨਾ?
ਉਹ ਹੁਣ ਟਾਈਮ ਲੱਗੇਗਾ ਨਾ ਹੋਰ, ਜਦੋਂ ਮੈਂ ਸਟਾਰਟ ਕੀਤਾ ਸੀ ਮੇਰਾ ਨੌ ਇੰਚ ਦਾ ਡੋਲਾ ਸੀ।
ਅੱਛਾ ਮੇਰਾ ਤਾਂ ਇਸ ਹਿਸਾਬ ਨਾਲ ਹੋਣਾ ਚਾਰ ਪੰਜ ਇੰਚ ਦਾ।
ਚਾਰ ਪੰਜ ਨਾ ਨਾ ਇੰਨੀ ਪਤਲੀ ਬਾਂਹ ਵੀ ਨੀ ਹੁੰਦੀ।
ਪਤਲੀ ਜੀ ਆ ਬਿਲਕੁਲ।
ਅੱਛਾ ਕਰਿਆ ਕਰੋ ਵਰਜਿਸ਼ ਵਰਜਿਸ਼ ਵਗੈਰਾ ਹੁੰਦਾ ਨਾ ਬੰਦਾ ਤਗੜਾ ਹੋਏ ਅੱਛਾ ਅੱਛਾ ਮਤਲਬ ਪਤਲੇ ਉਹਦੀ ਵੈਹੇ ਵਰਜਿਸ਼ ਵਗੈਰਾ ਕਰੇ ਨਾ ਬੰਦਾ ਬੁੰਦਾ ਫਿੱਟ ਹੋਏ ਤੇ ਫੇਰ ਅਗਲੇ ਬੰਦੇ ਨੂੰ ਵੀ ਥੋੜਾ ਬਹੁਤਾ ਘਬਰਾ ਪੈਂਦਾ
ਹਾਂਜੀ, ਹਾਂਜੀ ਹੋਰ ਦੱਸੋ? ਡੋਗ ਲਵਰ ਹੋ ਤੁਸੀਂ?
ਹਾਂਜੀ, ਹਾਂਜੀ, ਹਾਂਜੀ ਪਸੰਦ ਹੈ ਤੁਸੀ ਦੱਸੋ ਤੁਹਾਨੂੰ ਕਿਹੜਾ ਪਸੰਦ ਹੈ? ਤੁਹਾਨੂੰ ਕਿਹੜਾ ਪਸੰਦ ਹੈ ਕੁੱਤਾ?
ਮੈਨੂੰ ਤਾਂ ਕੇਨ ਕੋੋਰਸੋ ਤੇ ਅਰਜਨਟੀਨੋ।
ਅੱਛਾ ਇਹ ਤੇ ਬੜੀ ਖਤਰਨਾਕ ਹੈ।
ਹਾਂ, ਇੱਕ ਤਾਂ ਮੈਂ ਰੱਖਿਆ।
ਇਹਨਾਂ ਨੂੰ ਪਾਲਣੇ ਬੜੇ ਔਖੇ ਮੈਂ ਪਾਲਿਆ ਸੀ ਮੈਂ ਡਾਗੀ ਪਾਲਿਆ ਸੀ ਉਹ ਸਾਨੂੰ ਹੀ ਪੈਣ ਨੂੰ ਕਰਦਾ।
ਹਾਂ, ਮੇਰੇ ਕੋਲ ਹੈਗਾ ਮੈਂ ਹੁਣ ਵੀ ਚਾਟੇ ਮਾਰ ਰਿਹਾ ਉਹਦੇ।
ਅੱਛਾ, ਇਹਨਾਂ ਨੂੰ ਟ੍ਰੇਨਡ ਟਰੋਨਡ ਕਿੱਦਾਂ ਇਹਨਾਂ ਨੂੰ ਟ੍ਰੇਨਡ ਟਰੋਨਡ ਕਿੱਥੋਂ ਕਰੀਏ? ਕਿ ਭੈ ਪਏ ਨਾ
ਆਪਣੇ ਆਪ ਪਏ ਪਏ ਹੋ ਜਾਣੇ ਆ ਟ੍ਰੇਨ ਇਹਨਾਂ ਨੂੰ ਟ੍ਰੇਨ ਕਰਕੇ
ਨੀ ਨਾ ਪਰ ਹੁੰਦਾ ਨਾ ਕਿ ਕਦੀ ਕਦੀ ਯਕਦਮ ਲਾਗੇ ਮੂੰਹ ਰੱਖਿਆ ਹੋਏ ਜਕਦਮ ਦੰਦੀ ਪੋਟ ਦਿੰਦੇ ਆ
ਨਾ ਨਾ ਏਂਵੇ ਨੀ ਗੱਲ ਮੰਨਦੇ ਆ ਉਵੇ ਤਾਂ
ਅੱਛਾ ਫੇਰ ਹੁਣ ਅਸੀਂ ਇੱਕ ਪਮੇਰੀਅਨ ਪਾਲਿਆ
ਨਹੀਂ ਮੈਂ ਹਾਂ ਮੈਂ ਰੱਖਿਆ ਹੋਇਆ ਨਾ ਡੋਗੋ ਅਰਜਨਟੀਨੋ ਹਾਂ ਉਹਦੇ ਮੈਂ ਚੰਡਾ ਚੁੰਡਾ ਮਾਰਦਾ ਕੁਛ ਨੀ ਕਹਿੰਦੀ ਉਹ
ਅੱਛਾ ਅੱਛਾ ਹਾਂਜੀ ਨਹੀਂ ਵਿੱਚ ਕੁੱਤੀ ਹੋਏ ਉਹ ਠੀਕ ਰਹਿੰਦੀ ਹੈ ਕੁੱਤਾ ਹੋਏ ਉਹ ਨਹੀਂ ਉਹ ਨਹੀਂ ਸੰਭਲਾਉਦਾ
ਕੁੱਤਾ ਵੀ ਹੈਗਾ ਕੁੱਤੀ ਵੀ ਹੈਗੀ ਦੋਵੇਂ ਹੀ ਹੈ
ਦੋ ਦੋ ਕੁੱਤੇ ਬਾਲੇ ਹੋਏ ਸੀ
ਹਾਂ ਇਕੱਠੇ ਹੀ ਅਰਜਨਟੀਨਾ ਹੀ ਹੈ ਮਾਂ ਤੇ ਪੁੂੱਤ ਹੈ ਦੋਨੋ
ਅੱਛ ਕਿੰਨੇ ਕਿੰਨੇ ਦੇ ਲਿੱਤੇ ਸੀ ਤੁਸੀਂ
ਮੈਂ ਬਸ ਇੱਕ ਹੀ ਲਿੱਤਾ ਸੀ ਪੈਂਤੀ ਹਜ਼ਾਰ ਰੁਪਏ ਦਾ
ਅੱਛਾ ਜੀ
ਹਮ
ਮੈਸ ਹੁੰਦਾ ਨਾ ਕੁੱਤਿਆਂ ਨਾਲ ਬੰਦੇ ਦਾ ਇੱਕ ਪਿਆਰ ਹੀ ਬਣ ਜਾਂਦਾ ਕੁੱਤੇ ਰੱਖਣ ਲੱਗ ਗਏਕੁਲ ਜੋ ਕੁੱਤੇ ਨੂੰ ਸਹੀ ਫੇਰ ਉਹੀ ਫੇਰ ਆਪ ਨੂੰ ਵੀ ਸਹੀ ਲੱਗਣ ਲੱਗ ਪੈਂਦਾ
ਹਾਂਜੀ ਹਾਂਜੀ ਹੋਰ ਦੱਸੋ ਆਪਣੇ ਬਾਰੇ ਕੁਛ
ਸਬਜ਼ੀਆਂ ਕਿਹੜਿਆਂ ਪਸੰਦ ਤੁਹਾਨੂੰ
ਹਾਂਜੀ
ਸਬਜ਼ੀਆਂ ਕਿਹੜੀਆਂ ਪਸੰਦ ਹੈ
ਸਬਜ਼ੀਆਂ
ਹਮ
ਕਰੇਲੇ ਪਸੰਦ ਏ
ਕਰੇਲੇ
ਹਮ
ਜੱਟ ਬੰਦੇ ਹੋ
ਕਰੇਲੇ ਜੱਟ ਹਾਂ ਜੱਟ ਹੀ ਲਾ ਲੋੋ
ਹਮ ਕਈ ਜੱਟਾ ਬੰਦਿਆਂ ਨੂੰ ਵੀ ਕਰੇਲੇ ਪਸੰਦ ਹੁੰਦੇ
ਹਾਂਜੀ ਹਾਂਜੀ ਹਾਂ
ਹੋਰ ਦੱਸੋ ਤੁਹਾਨੂੰ ਕਿਰਾਇਆ ਦਾ ਕੰਮ ਕਰਕੇ
ਕਿਹੜਾ
ਮੈਂ ਕਿਹਾ ਕਿਰਾਇਆ ਨਾਲ ਕੰਮ ਕਰਕੇ ਕਿਹੋ ਜਿਹਾ ਲੱਗ ਰਿਹਾ
ਕਿਰਾਇਆ ਕੌਣ?
ਇਹ ਜਿਹੜਾ ਐਪ ਹੈ।
ਕਿਰਿਆ।
ਹਾਂ, ਕਿਰਿਆ ਜੋ ਵੀ ਇਹੰਨਾ ਕੰਮ ਕਰਕੇ ਕਿਹੋ ਜੇਹਾ ਲੱਗ ਰਿਹਾ
ਮੈਂ ਸੋਚ ਰਿਹਾ ਪਤਾ ਨੀ ਤੁਸੀਂ ਪੁੱਛ ਰਹੇ ਹੋ ਕਮਰਾ ਦੇ ਰੈਂਟ ਦੇ ਕੇ ਕਿੰਨੇ ਦੇ ਲੱਗਦੇ ਮਤਲਬ ਕਿਹੋ ਜਿਹੇ ਲੱਗ ਆ ਹਾਂ ਰੈੰਟ ਤੇ ਚੜਾਏ ਹੋਏ ਆ ਨਾ ਹਾਂ ਠੀਕ ਹੀ ਲੱਗਦੈ ਗੱਲਾਂ ਗੁੱਲਾਂ ਹੋ ਜਾਂਦੀਐ ਟੈਮ ਪਾਸ ਹੋ ਜਾਂਦਾ
ਉਹ ਬੰਦੇ ਦੀ ਉਹ ਹੁਦੀ ਨਾ ਜਿਹੜੀ ਸੋਸ਼ਲ ਇਗਜ਼ਾਇਟੀ ਹੁੰਦੀ ਉਹ ਖਤਮ ਹੋ ਜਾਂਦੀ ਆ
ਹਾਂਜੀ ਹਾਂਜੀ
ਜਿਹੜੇ ਬੰਦੇ ਗੱਲ ਗੁੱਲ ਨਹੀਂ ਕਰ ਸਕਦੇ ਸ਼ਰੀਫ ਜ਼ਿਆਦਾ ਹੁੰਦੇ ਆ ਉਹਨਾਂ ਉਹ ਚੀਜ਼ ਠੀਕ ਹੋ ਜਾਂਦੀ ਹੈ
ਹਾਂਜੀ ਹਾਂਜੀ
ਪੜ੍ਹਾਈ ਪੁੜ੍ਹੀ ਦੱਸੋ ਕਿੰਨੀ ਪੜ੍ਹੀ ਹੋਈ ਐ ਪੜ੍ਹਾਈ ਕਿੰਨੀ ਕੀਤੀ ਹੋਈ ਹੈ
ਮੈਂ ਜੀ ਬਾਰਵੀਂ ਕੀਤੀ ਆ।
ਐ ਛੇ ਸਾਲ ਹੀ ਕੀਤੇ।
ਹਾਂ, ਇਸ ਸਾਲ ਹੀ ਹੋਈ ਹੈ ਕੰਪਲੀਟ।
ਅਹੁ ਅੱਗੇ ਕੀ ਪਲੈ ਹੈ।
ਪਲੈਣ ਤਾਂ ਜੀ, ਪਹਿਲਾਂ ਤਾਂ ਕੋਲੇਜ ਕਰਾਂਗੇ। ਫਿਰ ਬਾਹਰ।
ਅੱਛਾ। ਮਤਲਬ ਉਹੀ ਅੱਛਾ। ਤੁਹਾਨੂੰ ਦਿਖਾਣੀਆਂ ਵੀ ਮਤਲਬਹੀ ਲੇਬਰੀ ਮਤਲਬ ਜਿਹੜੇ ਦੱਸੇ ਕਰਦੇ ਸੀ ਕੱਲ। ਤੁੂੰਂ ਨ ਪਸ਼ਾਣਾਣੇ ਗਾ।
ਨਹੀਂ, ਪਛਾਣਿਆ ਨਹੀਂ ਮੈਂ।
ਮੈਂ ਪਠਾਨਕੋਟ ਤੋਂ ਬੋਲ ਰਿਹਾ।
ਅਮ, ਪਠਾਨਕੋਟ ਤੋਂ।
ਚਲੋ, ਜ਼ਰ, ਚਲੋ ਜ਼ੋਰ ਨਾ ਨਾ ਪਾਓ।
ਜ਼ੋਰ ਨਾ ਪਾਓ ਨਾ। ਕੋਈ ਨੀ ਵਟਸਐਪ ਤੇ ਦੇਖ ਲਾਂਗੇ।
ਹ
ਹਾਂਜੀ। ਹੋਰ ਦੱਸੋ?
ਹੋਰ ਦੱਸੋ। ਪਹਾੜਾਂ- ਭੂਹਾੜਾ ਚ' ਗਏ ਸੀ ਇਸ ਸਾਲ।
ਜਾਣੇ ਦਾ ਪਲੈਨ ਬਣਾਇਆ ਹੈ ਬਸ, ਚੱਲਦੇ ਹਾਂ ਮਹੀਨੇ ਤੱਕ। ਚੱਲਦੇ ਆ ਅਗਲੇ ਮਹੀਨੇ ਤੱਕ। ਜੁਲਾਈ ਮਤਲਬ ਹੁਣ ਜਾਣਾ ਹੀ ਆ। ਇਸ ਮਹੀਨੇ।
ਅੱਛਾ। ਤੇ ਔਨਲਾਈਨ, ਔਫਲਾਈਨ ਪੜ੍ਹਾਈਆਂ ਬਾਰੇ ਕੀ ਕਹਿਣਾ ਚਾਹੋਗੇ।
ਪੜ੍ਹਾਈਆਂ ਬਾਰੇ ਤਾਂ ਜੀ, ਐਵੇਂ ਹੈ ਬਸ, ਦੋਵੇਂ ਠੀਕ ਹੈ। ਦੋਨੋ ਹੀ ਠੀਕ ਹੈ।
ਅੱਛਾ। ਤੇ ਜਦੋਂ ਲੋਕਡਾਊਨ ਲੱਗਿਆ ਸੀਗਾ ਉਦੋਂ ਤੁਹਾਡਾ ਕੀ ਹਾਲ ਰਿਹਾ ਸੀ।
ਕੀ ਹਾਲ ਬਸ, ਘਰ ਚ' ਪਏ ਮੋਬਾਇਲ ਚਲਾਉਂਦੇ ਰਹਿੰਦੇ ਸੀ।
ਟਾਈਮ ਪਾਸ ਹੋ ਜਾਂਦਾ ਸੀਗਾ ਘਰੇ ਬਹਿ ਕੇ।
ਹਾਂ। ਕੰਮ ਕਾਰ ਹੈਗਾ ਸਾਡਾ ਦ- ਦ ਦਾ ਦੁੱਧ ਦਾ।
ਅੱਛਾ। ਤੁਹਾਨੂੰ ਚਲੋ ਖੁੱਲ੍ਹਲਾ ਸੀਗਾ ਘਰੇ ਪੈ ਪੀ- ਪੂ ਲਿਆ ਦੁੱਧ।
ਹਾਂ। ਆਪਣਾ ਟੈਮ ਸਿਰ ਆਪਣਾ, ਬਾਪੂ ਨਾਲ, ਕੰਮ- ਕੁਮ ਕਰਾ ਲਿਆ। ਨਾ ਵੇਚਦੇ ਸੀ ਅਸੀਂ ਤਾਂ ਖੁੱਲ੍ਹੇ ਜਾਂਦੇ ਸੀ ਲਾ ਕੇ ਮੂੰਹ ਤੇ ਮਾਸਕ ਜਾ।
ਲੋਕਡਾਊਨ ਚ' ਮਤਲਬ ਤੁਹਾਨੂੰ ਪਰਮਿਟ- ਪਰਮਿਟ ਦਿੱਤੀ ਹੋਈ ਸੀਗੀ।
ਪਰਮਿੰਟ ਪਰਮਿੰਟ ਨ ਖੁੱਲੀ ਛੂਟ ਸੀ ਦੁੱਧ ਦਾ ਤੇ ਦੁਕਾਨਦਾਰੀ ਦਾ ਕੋਈ ਬੰਦ ਨਹੀਂ ਕੀਤਾ। ਅਸੀਂ ਜਾ ਰਹੇ ਸੀ ਦੁੱਧ ਹਾਂ, ਉਹ ਲੰਬੇ ਪਾਉਂਦੇ ਸੀ ਉਹਨਾਂ ਨੂੰ ਜਿਹੜੇ, ਬਿਨਾਂ ਕੰਮ ਤੋਂ ਜਾ ਰਹੇ ਸੀ।
ਮੈਂ ਦੋ ਵਾਰੀ ਗਿਆ ਮੈਨੂੰ ਦੋ ਵਾਰੀ ਸੜਕ ਤੇ ਲੰਮਿਆ ਪਾਇਆ ਉਹਨਾਂ ਨੇ।
ਮੈਨੂੰ ਤਾਂ ਅੱਜ ਤੱਕ ਕੁਛ ਨੀ ਕਿਹਾ ਮੇਰੇ ਸਾਹਮਣੇ ਖੜੇ ਰਹਿੰਦੇ ਸੀ ਮੈਂ ਉੱਧਰੋਂ ਨਿਕਲ ਜਾਂਦਾ ਸੀ ਲੈ ਕੇ ਮੋਟਰਸਾਈਕਲ।
ਮੈਨੂੰ ਮੇਰੀ ਗਲੀ ਚ' ਹੀ ਲੰਮੇ ਪਾਇਆ। ਕਹਿੰਦੇ ਕਿਉਂ ਆਇਆ ਬਾਹਰ। ਮੈਂ ਕਿਹਾ, ਵੈਸੇ ਘੁੰਮਣ ਨੂੰ ਆਇਆ। ਮੈਂ ਛੋਟਾ ਜਿਆ ਹੁੰਦਾ ਸੀ ਨਾ ਉਸ ਟਾਈਮ।
ਮੈਂ ਸਾਰੀ ਜਗਾਂ ਘੁੰਮਦਾ ਰਹਿੰਦਾ ਸੀਗਾ। ਇਧਰ ਅਪਣਾ ਕੈਂਟ-ਕੁੰਟ ਸਾਈਡ ਦੇ ਗਏ ਅਪਣਾ ਆਰਾਮ ਨਾਲ
ਸਤਵੀ ਚ' ਪੜ੍ਹਦਾ ਸੀ ਉਸ ਟਾਈਮ ਜਦੋਂ ਕਰੋਨਾ ਆ ਗਿਆ ਸੀ। ਮੇਰੇ ਪੇਪਰ ਚੱਲ ਰਹੇ ਸੀਗੇ।
ਮੈਂ ਉਸ ਟਾਈਮ ਪੜ੍ਹਦਾ ਸੀ। ਹਾਂ ਮੈਂ ਵੀ ਸੱਤਵੀਂ -ਅੱਠਵੀਂ ਚ' ਪੜ੍ਹਦਾ ਸੀ।
ਪੇਪਰ- ਪੇਪਰ ਚੱਲ ਰਹੇ ਸੀ ਇਕਦਮ ਪੇਪਰ ਕੈਂਸਲ ਹੋ ਗਏ। ਬੜੀ ਖੁਸ਼ੀ ਹੋਈ ਉਸ ਟਾਈਮ।
ਬਸ ਐਵੇਂ ਹੈ। ਲੋਕਡਾਊਨ, ਲੋਕਡਾਊਨ ਚ' ਸਾਡੀਆਂ ਦੋ ਮੱਝਾਂ ਖੋ ਗਈਆਂ ਸੀ।
ਖੋ ਕੇ ਮਤਲਬ ਕੋਈ ਲੈ ਗਿਆ।
ਹਾਂ, ਕੋਈ ਲੈ ਗਿਆ।
ਤੇ ਉਹ ਕੰਨ ਤੇ ਜਿਹੜਾੁੰਦਾ ਪੀਲੇ ਜੇ ਪ ਪਾਏ ਹੁੰਦੇ ਉਹ ਨੀ ਪਾਏ ਸੀ।
ਉਹ ਇੰਸ਼ੋਰੈਂਸ ਹੁੰਦਾ। ਉਹਦਾ ਤਾਂ ਕੋਈ ਉਹ ਨਹੀਂ ਹੈਗਾ।
ਉਹ ਇੰਸ਼ੋਰੈਂਸ ਹੁੰਦਾ ਉਹਦਾ।
ਹਾਂ ਇੰਸ਼ੋਰੈਂਸ ਹੁੰਦਾ ਉਹਦਾ ਬੀਮਾ ਹੁੰਦਾ।
ਉਹਦੇ ਨਾਲ ਕੀ ਹੁੰਦਾ।
ਉਹਦੇ ਨਾਲ ਕੀ ਹੁੰਦਾ ਐ ਜੇ ਕੱਲ ਨੂੰ ਡਾਂਗਰ ਨੂੰ ਮਤਲਬ ਜਿਵੇਂ ਕੁਛ ਵੀ ਹੋ ਗਿਆ ਮਝ-ਮੁਝ ਨੂੰ ਕੁਛ ਵੀ ਹੋ ਗਿਆ। ਮਰ ਗਈ ਤਾਂ ਕੁਛ ਹੋ ਗਿਆ ਤੇ ਓਧੇ ਅੱਧੇ ਪੈਸੇ ਸਰਕਾਰ ਦੇਗੀ।
ਅੱਛਾ-ਅੱਛਾ ਮਤਲਬ ਸਿਰ ਮਰਨ ਤੇ ਮਤਲਬ ਹਾਂਜੀ, ਹਾਂਜੀ, ਹਾਂਜੀ।
ਹਾਂ ਸਿਰਫ
ਅੱਛਾ ਮੈਨੂੰ ਲੱਗਦਾ ਸੀਗਾ ਕਿ ਉਹ ਉਹਦੇ ਕੰਨਾਂ ਤੇ ਤਾਂ ਉਹਦੇ ਕੰਨਾਂ ਤੇ ਨੰਬਰ ਲਿਖ ਕੇ ਪਾਏ ਹਾਂ-ਹਾਂ ਕੰਨਾ ਤੇ ਨੰਬਰ ਲਿਖ ਕੇ ਪਾਇਦਾ ਕਿ ਜੇ ਗੁੰਮ ਜੇ ਤਾਂ ਉਹਨੂੰ ਫੋਨ ਕਰ ਦੋ।
ਨਾ, ਨਾ, ਨਾ ਉਹ ਤਾਂ ਉਹਦਾ ਉਹ ਹੁੰਦਾ ਬੀਮਾ ਪੱਤਰ ਉਹ ਨੰਬਰ ਹੁੰਦਾ ਨਾ।
ਅੱਛਾ, ਇਹ ਗੱਲ ਨਵੀਂ ਪਤਾ ਚੱਲੀ ਐ, ਮੈਨੂੰ ਤਾਂ ਲੱਗਦਾ ਇੱਕ ਨੰਬਰ ਲਿਖਿਆ ਹੁੰਦਾ ਐ।
ਨਈ ਨਈ ਉਹ ਇੰਸ਼ੋਰੈਂਸ ਹੁੰਦਾ ਉਹਦਾ ਜਿੱਦਾਂ ਬੰਦੇ ਦਾ ਇੰਸ਼ੋਰੈਂਸ ਹੁੰਦਾ ਗੱਡੀ ਦਾ ਹੁੰਦਾ, ਉਹ ਵੀ ਹੁੰਦਾ ਜਾਨਵਰਾ, ਜਾਨਵਰਾਂ ਦਾ ਵੀ
ਅੱਛਾ, ਅੱਛਾ।
ਹਾਂ ਜਿੱਦਾਂ ਤੁਆਡੀ ਤੁਆਡਾ ਲੱਖ ਰੁਪਏ ਦਾ ਜਾਨਵਰ ਹੈਗਾ। ਤੇ ਉਹਦੇ ਪੰਜਾਹ ਹਜ਼ਾਰ ਰੁਪਏ ਮਿਲੇਂਗੇ ਹਾਂ ਪੰਜਾਹ ਹਜ਼ਾਰ ਸਰਕਾਰ ਦੇਗੀ ਪੰਜਾਹ ਤੁਸੀਂ।
ਫੇਰ ਜਿਹੜੇ ਦੋ ਗੁੰਮ ਗਏ ਉਹਨਾਂ ਦਾ ਨੀ ਦੇਗੀ।
ਹਾਂ ਉਹਨਾਂ ਦੇ ਦਿੱਤੇ ਸੀ।
ਅੱਛਾ-ਅੱਛਾ, ਪਰ ਦੁੱਖ ਬੜਾ ਹੁੰਦਾ ਐ, ਜਾਨਵਰ ਜਦੋਂ ਦਿਲੋਂ ਪਾ ਲਿਆ ਹੁੰਦਾ।
ਹਾਂ, ਦੋ-ਦੋ, ਢਾਈ-ਢਾਈ ਲੱਖ ਦੀ ਮੱਝ ਅਸੀ ਉਦੋਂ
ਆਪਾਂ ਤੇ ਚੂਚੇ ਪਾਲੇ ਹੁੰਦੇ ਨੇ ਨਾ ਚੂਚੇ ਆਂਦੇ ਨੀ ਸੀ ਚੂਚੇ।
ਹਾਂਜੀ।
ਉਹੀ ਮਰ ਜਾਂਦਾ ਹੀ ਇੰਨਾ ਦੁੱਖ ਹੁੰਦਾ ਹੀ।
ਹਾਂ ਮੈਂ ਕਈ ਵਾਰੀ ਲੈ ਕੇ ਆਇਆ ਚੂਚੇ ਮੈਂ ਦੋ ਚਾਰ ਦਿਨ ਖੇਡਦਾ ਸੀ ਫੇਰ ਉਹਨਾਂ ਨੂੰ ਮਾਰ ਕੇ ਮੁੰਡੀ ਜੀ ਮੋੜ ਕੇ ਉਹਨਾਂ ਦੀ ਫੇਰ ਨਾਲੀ ਚ ਪਾ ਦਿੰਦਾ ਸੀ, ਹਾਂ।
ਉਹਦ ਪੂਰੇ
ਪਾਪਾ ਕਹਿੰਦਾ ਸੀ ਫੇਰ ਹਾਂ ਕਹਿੰਦਾ ਸੀ ਤੈਨੂੰ ਲਾ ਕੇ ਨੀ ਦੇਣੇ ਤੂੰ ਇਹਦੀ ਮੁੰਡੀਆਂ ਤੋੜ-ਤੋੜ ਕੇ ਰੱਖ
ਹਮ ਹਮ
ਮੈਂ ਸੋਚਦਾ ਸੀ ਬਈ ਮੁੰਡੀ ਲੱਗ ਹੋ ਜੇਗੀ ਫੇਰ-ਫੇਰ ਜੁੜ ਜੇਗੀ।
ਹੋਰ ਫੇਰ, ਕਿ ਮਤਲਬ ਖਿੱਚ ਕੇ ਤੋੜ ਦਿੰਦੇ ਹੀ।
ਹਾਂ ਨਈ ਐਵੇਂ ਘੁਮਾਂਦਾ ਸੀ ਮੈਂ, ਜਿਵੇ ਰੋਬੋਟ ਨਈ ਘੁਮਾਂਦੇ ਮੁੰਡੀ ਗੋਲ-ਗੋਲ।
ਚਲੋ ਇੱਦਾਂ ਕਰੋ ਹਏ ਮੈਨੂੰ ਕਿਸੇ ਦਾ ਫੋਨ ਆ ਰਿਆ, ਮੈਂ ਤੁਆਡੇ ਨਾਲ ਫੇਰ ਗੱਲ ਕਰਾਂਗਾ।
ਠੀਕ ਏ ਜੀ ਸਸ ਸ੍ਰੀ ਅਕਾਲ।
ਸਸਰੀ ਕਾਲ।